ਉਹ
ਹਾਂਜੀ
ਉਹ ਅੱਜ ਤੇ ਜੀ ਤੁਹਾਡੇ ਨਾਲ ਗੱਲ ਕਰਦੇ ਹੋਏ ਮਜ਼ਾ ਹੀ ਬਹੁਤ ਆ ਰਿਹਾ
ਅੱਛਾ ਕੀ ਗੱਲ ਹੋਈ ਹੈ ਜੀ ਹਮ
ਬਸ ਕਦੇ ਕਦੇ ਹੀ ਚਿੱਤ ਕਰਦਾ ਜੀ ਸਾਡਾ
ਹਮ ਹਮ
ਤੇ ਅੱਜ ਕਰ ਰਿਹਾ ਮੈਂ ਕਿਹਾ ਚੱਲ ਗੱਲਾਂ ਹੀ ਕਰ ਲਈਆਂ ਯਾਰ
ਅੱਛਾ ਅੱਛਾ ਅੱਛਾ ਠੀਕ ਹੈ। ਵਧੀਆ ਗੱਲ ਹੈ ਅੱਛਾ ਮੈਂ ਤੁਹਾਨੂੰ ਸਟੋਰੀ ਦੱਸਣ ਡਈ ਸੀ ਹਨਾਂ ਕਿ ਬਈ ਜਿਹੜੇ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨਾਲ ਕੀ ਹੋਇਆ ਸੀ
ਕੀ ਹੋਇਆ ਸੀ?
ਇੱਕ ਮਿੰਟ, ਇੱਕ ਮਿੰਟ ਖੜ ਜੌ
ਨੈੱਟ ਤੇ ਨੀ ਚੈੱਕ ਕਰਨਾ ਹੋਗੇ ਨਾ- ਨਾ -ਨਾ -ਨਾ
ਨਹੀਂ -ਨਹੀਂ ਉਵੇਂ ਤਾਂ ਮੈਂ ਦਸ ਦਵਾਂਗੀ ਪਰ ਜਿਹੜੀ ਅਹ ਸ਼੍ਰੀ ਕ੍ਰਿਸ਼ਨ ਜੀ ਮਤਲਬ ਆਰਾਮ ਕਰਦੇ ਪਏ ਸੀਗੇ ਇਥੇ ਆਹ ਪੇਡ ਦੇ ਥੱਲੇ
ਅੱਛਾ ਜੀ।
ਤੇ ਇਹ ਅ ਸ਼ਿਵਜੀ ਜੀ ਦੇ ਕੋਲ ਇੱਕ ਬੰਦਾ ਗਿਆ ਸੀਗੇ ਵੀ ਅਹ ਮੈਨੂੰ ਮਤਲਬ ਮੈਂ ਤੁਹਾਡੇ ਕੰਮ ਕਦੋਂ ਆਊਂਗਾ
ਪਰ ਛੱਡੋ ਯਾਰ, ਤੁਹਾਨੂੰ ਪਤਾ ਹੀ ਨਹੀਂ।
ਅਰੇ ਪਤਾ ਹੈ
ਹੱਦ ਛੱਡ ਛੱਡੋ ਫੋਨ ਨੂੰ ਛੱਡ ਦਿਓ ਤੁਹਾਨੂੰ ਪਤਾ ਨੀ ਹੈ। ਕ੍ਰਿਸ਼ਨ ਜੀ ਦਾ ਕੁਛ ਨਹੀਂ ਹੋਇਆ ਸੀ। ਕ੍ਰਿਸ਼ਨ ਜੀ ਦੀ ਗੋਡ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਦਾ ਰੱਬ ਯਾਰ ਕ੍ਰਿਸ਼ਨ ਜੀ ਦਾ ਰੱਬ ਦਾ
ਕ੍ਰਿਸ਼ਨ ਦੇ ਕ੍ਰਿਸ਼ਨ ਜੀ ਤੇ ਹੋਇਆ ਸੀ ਉਹਨਾਂ ਨੇ ਅਹ ਮਤਲਬ, ਹਿਊਮਨ ਦੇ ਉਸ ਚ ਮਤਲਬ
ਮੇਰੀ ਗੱਲ ਸੁਣੋ ਜਿਹੜੀ ਆਪਣਾ ਮੇਰੀ ਗੱਲ ਸੁਣੋ ਪਹਿਲਾਂ ਜਿਹੜੀ ਮੇਰੀ, ਮੇਰੀ ਗੱਲ ਸੁਣੋ ਪਹਿਲਾਂ ਜਿਹੜਾ ਗਰੁੜ ਪ੍ਰਰਾਣ ਹੈ ਨਾ, ਜਿਹੜਾ ਗਰੁੜ ਪ੍ਰਰਾਣ ਹੈ ਨਾ ਉਹ ਪਤਾ ਕੀ ਕਹਿੰਦਾ
ਨਾ -ਨਾ ਮੇਰੀ ਗੱਲ ਸੁਣੋ ਹੁਣ ਮਹਾਂਭਾਰਤ ਯੁੱਧ ਹੋਇਆ ਸੀ ਨਾ, ਹਨਾ
ਹੂੰ
ਗੱਦਾਰੀ ਦੇ ਸ਼ ਸ਼ਰਾਧ ਕਰਨ ਹਮ ਯਾਦਵ ਸਵੰਸ਼ ਸੀਗੇ ਆਪਣੀ ਲੜਾਈ ਵਿੱਚ ਖ਼ਤਮ ਹੋ ਗਏ ਸੀ ਜਿਹੜੇ ਯਾਦਵ ਸਵੰਸ਼ ਸੀਗੇ ਨਾ ਉਹ ਅਹ ਲੜਾਈ ਵਿੱਚ ਖ਼ਤਮ ਹੋ ਗਏ ਸੀ ਸੀਗੇ। ਇਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਇੱਕ ਜੰਗਲ ਵਿੱਚ ਪੀਪਲ ਦੇ ਰੁੱਖ ਹੇਠਾਂ ਅ ਧਿਆਨ ਮਤਲਬ ਉਹ ਆਰਾਮ ਕਰਦੇ ਪਏ ਸੀਗੇ ਉੱਥੇ ਉਦੋਂ ਜਦੋਂ ਉਦੋਂ ਜਰਾ, ਜਰਾ ਹਾਂ ਜਰਾ ਨਾਮਕ ਇੱਕ ਵਿਅਕਤੀ ਸੀਗਾ, ਜਰਾ ਮੈਂ ਤੁਹਾਨੂੰ ਕਹਿ ਪਈ ਸੀਗੀ ਵੀ ਇੱਕ ਵਿਅਕਤੀ ਸੀਗਾ, ਤੇ ਹਿਰਨ ਸਮਝ ਕੇ ਉਹਨੇ ਨਾ ਮਤਲਬ ਸ਼ਿਕਾਰੀ ਸੀਗਾ ਉਹ ਸ਼ਿਕਾਰ ਕਰਦਾ ਹੁੰਦਾ ਸੀਗਾ। ਤੇ ਜਦੋਂ ਮਤਲਬ ਉਹਨੇ ਦੇਖਿਆ ਨਾ ਕਿ ਵੀ ਕਿਸੇ ਦਾ ਪੈਰ ਹੈ ਪੈਰ ਨੀ ਲੱਗਿਆ, ਉਹਨੂੰ ਉਹਨੂੰ ਨਾ ਮਤਲਬ ਐਂ ਲੱਗਿਆ ਕਿ ਵੀ ਚਮਕ ਦੀ ਚੀਜ਼ ਹੈ ਕੀ ਪਤਾ ਹਿਰਨ ਹੋਉ ਤੇ ਤੀਰ ਚਲਾ ਤਾ, ਸ੍ਰੀ ਕ੍ਰਿਸ਼ਨ ਜੀ ਦੇ ਪੈਰ ਦੇ ਥੱਲੇ ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਨੂੰ ਦੁੱਖ ਹੋ ਦੁੱਖ ਲੱਗ ਰਿਹਾ ਸੀ ਕਿ ਵੀ ਅਹ ਮੇਰਾ ਵੰਸ਼ ਖਤਮ ਹੋ ਗਿਆ ਸਾਰਾ ਕੁਛ ਹੋ ਗਿਆ ਦੁਵਾਰਕਾ ਚ ਪਾਣੀ ਆ ਗਿਆ ਸੀ। ਅ ਮਹਾਾਂਭਾਰਤ ਚ ਮਤਲਬ ਉਹਨਾਂ ਨੇ ਮਤਲਬ ਜੇ ਉਹ ਮਨਾ ਕਰ ਦਿੰਦੇ ਤੇ ਮਹਾਂਭਾਰਤ ਹੋਣੀ ਨੀ ਸੀ। ਪਰ ਕੁਛ ਉਹ ਕਰਕੇ ਮਾਂ, ਪਰਤ ਹੋਈ ਤੇ ਉਹਨਾ ਨੂੰ ਦੁੱਖ ਲੱਗ ਰਿਹਾ ਸੀ।
ਅੱ
ਤੇ ਉਹ ਤੋਂ ਬਾਅਦ ਗਦਾਰੀ।
ਇੱਕ ਗੱਲ ਦੱਸੋ, ਮਹਾਂਭਾਰਤ ਹੋਈ ਕਿਉਂ ਸੀ?
ਅਰਜਨ ਨੇ, ਅਰਜਨ ਨੇ ਕੀਤਾ ਸੀ ਯੁੱਧ? ਛੇ
ਕਿੰਨੇ
ਅਰਜਨ ਨੇ ਕੀਤਾ ਸੀ ਕੁਛ?
ਮਹਾਭਾਰਤ ਨਾ। ਉਹ ਜਦੋਂ ਆਪਣਾ ਪਰਿਵਾਰ ਨੇ ਸਾਰਾ ਇਹ।
ਹਾਂ, ਸੁਣੋ! ਸੁਣੋ! ਸੁਣੋ! ਸੁਣੋ! ਸੁਣੋ! ਸੁਣੋ! ਮਹਭਾਰਤ ਦੇ ਯੁੱਧ ਦੀ ਸਮਾਪਤੀ ਜਦੋਂ ਹੋਈ ਸੀ ਨਾ, ਤੋਂ ਜਦੋਂ ਕੌਰਵਾਂ ਦੀ ਮਾ। ਤਾਂ, ਗੰਧਾਰੀ ਆਪਣੇ ਪੁੱਤਰਾਂ ਨੂੰ ਮੌਤ ਦਾ ਦੁੱਖ ਦੀਖਿਆ। ਗੰਧਾਰੀ ਦੀ ਮਾਤਾਏ ਨੇ ਮਤਲਬ, ਜਦੋਂ ਜਦੋਂ ਉਹਨਾਂ ਨੇ ਦੇਖਿਆ ਨਾ, ਕਿ ਵੀ ਉਹਦੇ ਸਾਰੇ ਪੁੱਤਰ ਮਰ ਗਏ, ਤਾਂ ਉਸਨੇ ਸ਼੍ਰੀ ਕ੍ਰਿਸ਼ਨ ਨੂੰ ਸ਼ਰਾਪ ਦਿੱਤਾ ਕਿ, ਜਿਸ ਤਰ੍ਹਾਂ ਉਹਨਾਂ ਉਹਨਾਂ ਦੇ ਕਾਰਨ ਉਸਦੇ ਵੰਸ਼ ਦਾ ਨਾਸ਼ ਹੋਇਆ ਨਾ? ਉਵੇਂ ਹੀ ਕ੍ਰਿਸ਼ ਕ੍ਰਿਸ਼ਨ ਦਾ ਯਾਦਵ ਵੰਸ਼ ਵੀ ਆਪਸ ਵਿੱਚ ਲੜ ਕੇ ਖ਼ਤਮ ਹੋ ਜਾਊਗਾ। ਯਾਦਵ ਦਾ ਅੰਤ ਸਮਾਂ ਬੀਤਣ ਨਾਲ, ਯਾਦਵ ਦਾ ਅੰਤਕਾਰ ਵੱਧ ਗਿਆ ਇਸ ਵਾਰ ਪਰ ਪ੍ਰਭਾਸ਼ ਖੇਤਰ ਵਿੱਚ ਉਹ ਸ਼ਰਾਸ਼ ਸ਼ਰਾਬ ਦੇ ਨਸ਼ੇ ਵਿੱਚ ਆਪਸ ਵਿੱਚ ਲੜ ਰਹੇ ਸੀਗੇ, ਹਾਂ।
ਉਹ ਯਾਰ, ਮੈਂਥੋ ਇਹ ਕਹਾਣੀ ਨਾ ਦੱਸੋ ਯਾਰ। ਉਈ ਮਾਰੀ ਜਾ ਰਹੇ ਹੋ ਭੁਕਾਈ।
ਸੱਚੀ ਗੱਲ ਹੈ। ਪ੍ਰਭੂ ਸ਼੍ਰੀ ਪ੍ਰਭੂ ਨੇ ਪ੍ਰਭੂ ਨੇ ਸ਼ਿਕਾਰੀ ਨੂੰ ਦੱਸਿਆ। ਕੀ ਇਹ ਅਟਲ ਸੀ? ਛੇ ਇਹ, ਅਤੇ ਪਿਛਲੇ ਜਨਮ ਤ੍ਰੇਤਾ ਯੁੱਗ। ਜਿਹੜਾ ਉਹ ਜੱਗ ਸੀ ਨਾ, ਜ਼ਰ ਮਤਲਬ ਜਿਹੜਾ
ਬਈ, ਉਹ ਬਈ ਕਿਸੇ ਅਗਲੇ ਬੰਦੇ ਵੀ ਸੁਣ ਲਿਆ ਕਰੋ। ਮੰਨ ਲਿਆ ਕਿ ਤੁਸੀਂ ਜਨਾਨੀ ਹੋ।
ਨਹੀਂ, ਨਹੀਂ ਮੈਂ ਨਹੀਂ ਸੁਣੀ ਪਹਿਲਾਂ ਹੁਣ ਮੇਰੀ ਸਾਰੀ ਗੱਲ ਸੁਣੋ ਤੁਸੀਂ, ਜਦੋਂ ਅਹ ਜਦੋਂ ਸ਼੍ਰੀ ਰਾਮ ਨੇ ਬਾਲੀ ਦਾ ਕਤਲ ਕੀਤਾ ਸੀ, ਤਾਂ ਇਹ ਕਰਮ ਦਾ ਸਿਧਾਂਤ ਸੀ, ਜਿਸਨੂੰ ਉਹਨਾਂ ਨੇ ਹੁਣ ਗਿਆ ਹੈ ਇਸ ਘਟਨਾ ਤੋਂ ਬਾਅਦ, ਉਹ ਸਰੀਰ ਤਿਆਗ ਕੇ ਆਪਣੇ ਸ਼ਰੀਰ ਦੀ ਤਮ ਵੇਕੁੰਠ ਚਲੇ ਗਏ।
ਉਹ ਗੱਲ ਸੁਣ ਲੈ ਓਏ, ਉਹ ਮੇਰੀ ਸੁਣ ਲਓ ਜਿਹੜਾ ਗੱਲੋਂ ਪੁਰਾਣਾ ਹੈ ਉਹ ਇੱਕ ਹੀ ਗੱਲ ਕਹਿੰਦਾ ਜਿਹਦਾ ਜਨਮ ਹੋਇਆ ਓਦੀ ਮ੍ਰਿਤਯੁ ਪੱਕਾ। ਏਥੇ ਜਿਹੜੇ ਜੈ ਸ਼੍ਰੀ ਕ੍ਰਿਸ਼ਨ, ਉਹਨਾਂ ਨੇ ਜਨਮ ਲਿਆ ਸੀ। ਤੇ ਉਹਨਾਂ ਵੀ ਕਿਸੇ ਨਾ ਕਿਸੇ, ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਮ੍ਰਿਤੂ ਹੋਣੀ ਸੀ।
ਹੁੰ, ਤੇ ਉਹਨੇ ਇਹ ਜਿਹੜੇ ਜੰਗ ਸੀ, ਉਹਨੇ ਤੀਰ ਮਾਰ ਕੇ ਉਹਨਾਂ ਦੀ ਮ੍ਰਿਤੂ ਕਰਤੀ ਸੀਗੀ। ਤੇ ਫਿਰ ਉਹ ਤੋਂ ਬਾਅਦ ਉਹ ਪਿੰਡ ਚ ਗਏ। ਜਿਹੜੇ ਆਸ -ਪਾਸ ਜਿਹੜੇ ਪਿੰਡ ਪਿੰਡ ਆਲੇ ਸੀਗੇ ਉੱਥੇ ਹੁੰ।
ਇਹ ਦੁਰਯੋਧਨ ਸੀ ਨਾ?
ਹੂੰ।
ਉਹ ਵੀ ਮਰਿਆ ਨਹੀਂ ਸੀ ਪਤਾ। ਉਹਨੇ ਸਮਾਧੀ, ਉਹਨੇ ਸਮਾਧੀ ਲਈ ਸੀ ਸਮਾਧੀ ਲਈ ਸੀ ਉਹਨਾਂ ਨੇ।
ਅੱਛਾ।
ਹਾਂਜੀ, ਠੀਕ ਹੈ, ਜਿਹੜੇ ਸ਼੍ਰੀ ਰਾਮ ਨੇ ਸ਼੍ਰੀ ਰਾਮ ਜੀ ਹਨਾ।
ਹਮ
ਉਹ ਵੀ ਮਰੇ ਨਹੀਂ ਸੀ ਉਹਨਾਂ ਨੇ ਵੀ ਸਮਾਧੀ ਲਈ ਸੀ ਸਾਡੀ ਗੱਲ ਸੁ ਸਾਨੂੰ। ਉਹ ਯੱਸ ਨ ਓਨ ਸਮਾਧੀ ਸਮਾਧੀ ਦਾ ਮਤਲਬ ਬੈਠੇ ਨੀ ਹੈ ਸਮਾਧੀ ਦਾ ਮਤਲਬ ਉਹਨਾਂ ਨੇ ਆਪਣੇ ਪ੍ਰਾਣ ਆਪਣੇ ਆਪ ਨੂੰ ਉਹ ਨੂੰ ਜਿਸ ਤਰ੍ਹਾਂ ਸਮਾਧੀ ਜਿਹੜੇ ਆਪਣੇ ਸ਼੍ਰੀ ਰਾਮ ਜੀ ਉਹਨਾਂ ਨੇ ਸਮਾਧੀ ਲਈ ਸੀ। ਉਹ ਨਦੀ ਚ ਠੀਕ ਆ।
ਹਮ
ਹਾਂਜੀ ਜਿਹੜੇ ਅੱਜ ਵੀ ਹੈ ਅੱਜ ਦੇ ਟਾਈਮ ਵੀ ਉਹ ਹੈ ਹਨੂੰਮਾਨ ਜੀ ਤੇ ਅਸ਼ਵਥਾਮਾਂ। ਉਹ ਅੱਜ ਵੀ ਜਿੰਦਾ ਨੇ।
ਅੱਛਾ ਮਤਲਬ ਜੇ ਜੇਕਰ ਜੇਕਰ ਅਸੀਂ ਕੁਛ ਮੰਗੀਏ ਤਾਂ ਉਹ ਸੁਣਦੇ ਸਾਡੀ
ਗੱਲ ਏਦਾਂ ਦੀ ਹੈਗੀ ਜੇ ਹੁਣ ਜੇ ਚੀਜ਼ ਲਿਖੀਈ ਉਹ ਹੋਣੀ ਆ
ਨਹੀਂ ਫਿਰ ਤੁਸੀਂ ਇਹ ਕਹਿਨੇ ਹੋ ਕਿ ਉਹ ਜਿੰਦਾ ਹੈ
ਅੱਜ ਵੀ ਅੱਜ ਵੀ ਅੱਜ ਵੀ ਜਿੰਦਾ ਨ ਜੀ ਕਲਾਸ਼ ਪਰਬਤ ਲੇਕਿਨ ਲੇ ਲੇਕਨ ਲੇਕਿਨ ਮਹਾਕਾਲ ਜੋ ਇਸ ਸ੍ਰਿਸ਼ਟੀ ਦੇ ਪੂਰੇ ਹਾਂ ਰਾਾਂ ਜ ਉਹਨਾਂ ਨੇ ਇੱਕ ਪਾਬੰਦੀ ਲਾਈ ਹੋਈ ਆ
ਹੂ
ਸੁਣਾਓ ਕਿ ਬਈ ਕੱਲ ਵਿੱਚ ਤੁਸੀਂ ਕੁਛ ਵੀ ਨੀ ਕਰੋਗੇ ਜਦ ਤੱਕ ਅਸੀਂ ਨੀ ਦਿਖਾਗੇ ਕੱਲਜੂਗ ਚੱਲ ਰਿਹਾ ਨਾ
ਹਮ
ਇਹਦਾ ਵੀ ਅੰਤ ਹੋਣਾ
ਹਮ
ਜਦ ਅੰਤ ਉਹ ਹੋਣਾ ਹੈ ਜਦ ਭਗਵਾਨ ਜੀ ਨੂੰ ਕਹਾਂਗੇ ਕਿ ਵੀ ਤੁਸੀਂ ਚਲੋ ਜੀ ਹ ਕਰੋ ਸਾਰੇ ਤ ਤੇ ਜਿੱਦਾਂ ਪਹਿਲਾਂ ਨਹਿਣਾ ਸੁਰ ਹੁੰਦੇ ਸੀ ਸਾਰੇ ਖਤਮ ਖਤਮ ਹੋ ਗਏ ਸੀ ਕੁਛ ਵੀ ਤਾਂ ਕੱਲੀ ਵੀ ਖ਼ਤਮ ਹੋਣਾ ਜੀ ਠੀਕ ਹੈ ਨਾ ਜੀ
ਹਮ ਹਾਂ
ਹਾਂ
ਓਕੇ ਮੈਂ ਹੋਊਗਾ
ਕੀ ਜਿਹਨੇ ਬਾਕੀ ਜਿਹਨੇ ਜਨਮ ਲਿਆ ਜੀ ਉਹਨਾਂ ਤੇ ਵੇਖੋ ਜਾਣਾ ਹੀ ਜਾਣਾ ਉਹ ਤੁਹਾਨੂੰ ਪਤਾ ਤੁਹਾਨੂੰ ਪਤਾ ਜਿਹੜਾ ਸਾਡੇ ਕੋਲ ਉਹ ਆਇਆ ਹੋਇਆ ਸੀ ਬੀ ਘਰ ਚ
ਜੀ
ਬੀ ਐਲੋ ਔ ਘਰ ਚ ਨੀ ਆਇਆ ਸੀ ਵੋਟਰ ਵਾਲਾ
ਹਾਂ ਹਾਂ
ਉਹਦੇ ਤੋ ਦੋ ਮੁੰਡੇ ਹੋਏ ਸੀ
ਹਾਂ
ਜਦੋਂ ਮੁੰਡੇ ਹੋਏ ਸੀ ਨਾ
ਹਮ
ਕਿਸੇ ਨੂੰ ਉਹਨੇ ਕਿਹਾ ਸੀ ਕਿ ਬਈ ਤੇੜੇ ਜਿ ਜਿਹੜੇ ਦੋ ਮੁੰਡੇ ਆ ਨਾ ਅਠਾਰਾਂ ਸਾਲ ਤੋਂ ਇੱਕੀ ਸਾਲ ਦੇ ਵਿੱਚ ਵਿੱਚ ਦੋਏ ਮਰ ਜਾਣੇ
ਹਾਂ
ਕਿਉਂਕਿ ਉਹਨਾਂ ਚ ਬਿਮਾਰੀ ਸੀ
ਹਮ
ਤੇ ਉਹ ਇੱਕ ਵੀ ਸਾਲਾਂ ਤੱਕ ਹੀ ਜੀਅ ਸਕਦੇ ਬਾਕੀ ਮਰ ਜਾਣੇ ਤਾਂ ਉਹਨੇ ਸਰੀ ਜੀ
ਹੂੰ।
ਦੋ ਮੁੰਡੇ ਹੋਣੇ ਸੀ।
ਹੂੰ।
ਦੋਨੋ ਹੀ ਵੀਹ ਸਾਲ ਦੇ ਹੋ ਕੇ ਮਰਗੇ।
ਅੱਛਾ।
ਬਿਮਾਰੀ ਪਤਾ ਨੀ ਲੱਗੀ ਕੀ ਹੋਇਆ ਸੀ।
ਫੇਰ।
ਦੇਖਲੋ ਉਹ ਪਤਾ ਦੱਸ ਰਿਹਾ ਸੀ। ਕਹਿੰਦੀ ਮੇਰੇ ਦੋਈ ਫਿਰ ਸਕੇ ਫਿਰ ਉਹਨੇ ਆਪਣੇ ਸਾਲੇ ਦਾ ਮੁੰਡਾ ਗੋਦ ਲਿਆ।
ਸਾ।
ਹੂੰ ਦੇਖੋ ਧਰਤੀ ਤੇ ਏਦਾਂ ਵੀ ਕੇਸ ਆ। ਇੱਕ ਮੇਰਾ ਦੋਸਤ ਆ, ਉਹਨੂੰ ਪਿਛਲੇ ਹਫ਼ਤੇ ਟਵਿੰਨਸ ਪੈਦਾ ਹੋਈ ਆ ਕੁੜੀ ਦੋ।
ਕਿੰਨੂੰ।
ਦੋਸਤ ਮੇਰਾ ਇੱਕ।
ਅੱਛਾ- ਅੱਛਾ, ਹੁਣ ਠੀਕ ਨੇ।
ਹਾਂ ਨੋਰਮਲ ਹੋਇਆ।
ਅੱਛਾ, ਅੱਛਾ।
ਹੂੰ।
ਬ ਰੱਬ ਕਰੇ ਉਹ ਠੀਕ ਹੀ ਰਹਿਣ ਹੁਣ।
ਹਮ-ਹਮ
ਹੂੰ।
ਸਭ ਠੀਕ ਹੈ। ਸਭ ਠੀਕ ਹੈ।
ਹੂੰ। ਬਿਲਕੁਲ ਜੀ।
ਮੈਨੂੰ ਇੱਦਾਂ ਕਿਉਂ ਲੱਗਦਾ ਕਿ ਬਾਹਰੋਂ ਆਉਂਦੀ ਹੋਈ ਆ।
ਹਾਂ ਹੈ।
ਹਾਂਜੀ- ਹਾਂਜੀ ਤੂਫਾਨ ਆਇਆ ਬਾਹਰ।
ਪਤਾ ਨੀ ਜੀ ਅਸੀਂ ਤਾਂ ਏਸੀ ਚਲਾ ਲਾ ਕੇ ਆਰਾਮ ਨਾਲ ਬੈਠੇ ਹਾਂ ਅੰਦਰ।
ਅੱਛਾ।
ਹਾਂ।
ਚਲੋ ਵਧੀਆ ਗੱਲ ਆ ਜੀ, ਸਾਡੇ ਸਾਈਡ ਤਾਂ ਗਰਮੀ ਹੀ ਬਹੁਤ ਹੋਈ ਹੋਣੀ।
ਬਹੁਤ ਅੱਗ ਪਈ ਹੋਈ ਆ।
ਚਲੋ ਵਧੀਆ ਹਾਂ।
ਹੂੰ।
ਚਲੋ ਚੰਗਾ ਜੀ ਫਿਰ ਹੈ।
ਚਲੋ ਚੰਗਾ।
ਠੀਕ ਆ।